ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਤੁਸੀਂ ਠੀਕ ਹੋ ਜੀ?
ਹਾਂਜੀ ਠੀਕ-ਠਾਕ ਵਧੀਆ। ਤੁਸੀਂ ਦੱਸੋ?
ਜੀ ਵਧੀਆ ਜੀ, ਅੱਸੀ ਵੀ ਵਧੀ
ਹੋਰ ਕੀ ਬਣਾ ਰੇ?
ਜੀ ਪਰਿਵਾਰ ਦੇ ਮੈਂਬਰ ਠੀਕ ਨੇ?
ਹਾਂਜੀ, ਠੀਕ-ਠਾਕ ਵਧੀਆ। ਤੁਸੀਂ ਦੱਸੋ ਜੀ ਹੋਰ ਸੋਡੇ ਪਰਿਵਾਰ ਦੇ ਮੈਂਬਰ ਸਾਰੇ ਠੀਕ ਨੇਂ ਵਧੀਆ?
ਹਾਂਜੀ ਹਾਂ, ਸਾਰੇ ਵਧੀਆ ਨੇਂ ਜੀ।
ਅੱਛਾ ਜੀ ਹੋਰ ਕੀ ਬਣਾਣੇ ਹੁੰਣੇ ਔ। ਕੁਛ ਨੀਂ ਕਰਦੇ ਜੀ ਰੈਸਟ ਕਰਦੇ ਜੇ ਅਸੀ ਤਾਂ।
ਅੱਛਾ ਜੀ, ਅੱਛਾ ਚਲੋ ਵਧੀਆ ਗੱਲ ਐ।
ਹਾਂ ਕਮਰਾ ਹੁੰ ਦਾ ਕਰਕੇ।
ਹਾਂਜੀ ਹਾਂ।
ਹੋਰ ਆਪਾਂ ਕੀ ਕਰਦੇ ਤੇ ਤੇ ਜੀ
ਅਸੀਂ ਵੀ ਬਸ ਹੁਣ ਬੇ ਵਿਹਲੇ ਹੋਏ ਸੀਗੇ।
ਅੱਛਾ।
ਹਾਂਜੀ ਹਲੇ ਨੋਣਾ ਰਹਿੰਦਾ ਬਸ।
ਅੱਛਾ ਜੀ।
ਹਾਂਜੀ ਹਾਂ।
ਧੁੱਪ ਬਾਹਲੀ ਜ਼ਿਆਦਾ ਪੈ ਰਹੀ ਏ ਜੀ, ਬਾਹਰ ਨਿਕਲ ਨਹੀਂ ਹੁੰਦਾ।
ਹਾਂਜੀ ਹਾਂ, ਬਹੁਤ ਜ਼ਿਆਦਾ ਗਰਮੀ ਪੈ ਰਹੀ ਏ ਈ ਹੁਣ ਆਪ ਆਪਾਂ ਚਲੋ ਗਰਮੀ ਦੇ ਮੌਸਮ ਤੇ ਗੱਲ ਕਰਦੇਆਂ। ਹਾਂਜੀ ਹਾਂ, ਹਾਂਜੀ ਹਾਂ।
ਕੋਈ ਨਹੀਂ ਨਾ
ਨਾਂ ਜੀ ਨਾਂ, ਕੋਈ ਵੀ ਨ੍ਹੀਂ ਪੈ ਰਹੀ ਹੁਣ ਤਾਂ।
ਹਾਂ।
ਗਰਮੀ ਏ ਜਿਹੜੀ, ਬਹੁਤ ਵੱਧ ਰਹੀ ਐ ਪਹਿਲਾਂ ਨਾਲੋਂ।
ਹਾਂਜੀ ਹਾਂ, ਬਹੁਤ ਤੇ ਤਾਂ ਕਰ ਤਾਂ ਕਰਕੇ ਹ ਕੇ ਵੱਧ ਰਹੀ ਹੈ ਜੀ ਇਹ ਪਿੱਛੇ ਆਪਣੇ
ਹਾਂਜੀ ਹਾਂਜੀ ਹਾਂ, ਇਸ ਵਾਰ ਘੱਟ ਪਈ ਹੈਗੀ।
ਹਾਂ।
ਇਸ ਵਾਰ ਤਾਂ ਤੁਸੀਂ ਲਾ ਲੋ ਵੀ ਫਰਵਰੀ ਦੇ ਵਿੱਚ ਹੀ ਗਰਮੀ ਹੋ ਗਈ ਸੀਗੀ।
ਹਾਂਜੀ ਹਾਂ ਬਹੁਤ ਜ਼ਿਆਦਾ।
ਹਾਂਜੀ। ਹੁਣ ਗਰਮੀ ਤਾਂ, ਹਾਂਜੀ ਹਾਂ
ਹਾਂ
ਕਿਉਂਕਿ ਹੁਣ ਇੱਕ ਕਹਿ ਦਿੰਦੇ ਨੇਂ ਵੀ ਜੇਠ ਤੇ ਹਾੜ ਦਾ ਮਹੀਨਾ ਹੈਗਾ ਜਿਹੜਾ
ਹਾਂਜੀ।
ਉਦੋਂ ਗਰਮੀ ਬਹੁਤ ਪੈਂਦੀ ਹੈਗੀ।
ਹਾਂਜੀ ਹਾਂ।
ਤਾਂ ਕਰਕੇ ਵੀ ਗਰਮੀ ਬਾਹਲੀ ਏ, ਇਸ ਵਾਰ ਤਾਂ।
ਹਾਂਜੀ ਹਾਂ।
ਦਿਨ ਦੇ ਸਮੇਂ ਦਾ ਜਿਹੜਾ ਵੀ ਬਾਹਰ ਜਮਾ ਵੀ ਨ੍ਹੀਂ ਨਿਕਲਿਆ ਜਾਂਦਾ ਹੈਗਾ।
ਨਾਂ ਜੀ ਨਿਕਲਿਆ ਨ੍ਹੀਂ ਜਾਂਦਾ।
ਹਾਂਜੀ ਹੁਣ ਤਾਂ ਜੇ ਕਿਤੇ ਜਾਣਾ ਹੁੰਦਾ ਆਪਾਂ ਨੂੰ, ਸਵੇਰੇ- ਸ਼ਾਮ ਜਾਣਾ ਪੈਂਦਾ ਹੈਗਾ।
ਹਾਂਜੀ ਹਾਂ, ਬਹੁਤ ਜ਼ਿਆਦਾ ਲੋ ਲੱਗਦੀ ਏ ਨਾ।
ਹਾਂਜੀ ਹਾਂ ਪੂਰੀ।
ਤਾਂ ਹੀ ਤਾਂ ਕਹ ਬਾਹ ਜ਼ਿਆਦਾ ਬੱਚਾ ਲੈ ਕੇ ਤਾਂ ਜਮੀ ਨੀਂ ਬਾਹਰੇ ਨਿਕਲ ਹੁੰਦਾ।
ਹਾਂਜੀ ਹਾਂ, ਮੈਨੂੰ ਕੱਲ੍ਹ ਕਹਿੰਦੇ ਵੀ ਲੈਰੇ ਜਾਣਾ ਮੈਂ ਕਿਹਾ ਵੀ ਮੈਂ ਬੱਚਾ ਲੈ ਕੇ ਨ੍ਹੀਂ ਜਾਂਦੀ।
ਹਾਂਜੀ।
ਤੇ ਮੰਮੀ ਕਹਿੰਦੀ ਵੀ ਜਾਣਾ ਪਊਗਾ ਵੀ ਕੱਪੜੇ ਦਵਾ ਕੇ ਲਿਆਉਣੇ ਨੇ ਗੇ।
ਅੱਛਾ।
ਤੇ ਅਸੀਂ ਉੱਥੇ ਚੱਲ ਗਏ ਲਹਿਰੇ?
ਅੱਛਾ ਜੀ।
ਬਹੁਤ ਜ਼ਿਆਦਾ ਗਰਮੀ ਸੀ ਵੀ ਮੂੰਹ ਸੁੱਕ ਰਰੇ ਸੀ ਗੇ।
ਹਾਂਜੀ ਬਾਹਰ ਜਾ ਕੇ ਤੇਿਆਸ ਨੀ ਪਿਆਸ ਨੀ ਮਰਦੀ ਜੀ ਆਪਣੀ।
ਹਾਂਜੀ ਹਾਂ ਨਾਲੇ ਵੀ ਤੁਸੀਂ ਲਾ ਲਓ ਵੀ ਸਾਨੂੰ ਛੇ ਵੱਜ ਗਏ ਸੀ ਸ਼ਾਮ ਦੇ।
ਅੱਛਾ ਜੀ।
ਫੇਰ ਵੀ ਲਾ ਲਓ ਵੀ ਤਿੰਨ ਚਾਰ ਘੰਟੇ ਲੱਗ ਗਏ ਉੱਥੇ ਐੰਨੀ ਗਰਮੀ ਲੱਗੀ।
ਫੇਰ ਬੱਚੇ ਨੂੰ ਲੈ ਕੇ ਨਹੀਂ ਗਏ ਜੀ ਤੁਸੀਂ?
ਨਾਲ ਲੈ ਗਏ ਸੀ ਬੱਚੇ ਨੂੰ?
ਹਾਂਜੀ ਹਾਂਜੀ ਨਾਲ ਲੈ ਗਏ ਸੀਗੇ ਬੱਚੇ ਨੂੰ ਫੇਰ ਘਰੇ ਤਾਂ ਕੋਈ ਹੈ ਨਹੀਂ ਸੀ ਸਾਂਬਣ ਵਾਲਾ ਹੀ।
ਹਾਂਜੀ।
ਬੱਚੇ ਵੀ ਅਕਲਕਾਨ ਹੋ ਜਾਂਦੇ ਰਹੇ ਉੱਥੇ ਤ ਹੀ
ਬੱਚੇ ਚੱਲ ਨੀ ਰਹੇ ਜੀ ਗਰਮੀ ਚ ਬੱਚੇ ਸਾਰਿਆਂ ਦਿਨ ਪੱਖੇ ਥੱਲੇ ਲਾ ਲਓ? ਅਸੀਂ ਥੱਲੇ ਬਗੈਰ ਰਹਿ ਕੇ ਰਾਜੀ ਨੇ?
ਇਹ ਤਾਂ ਹੁਣ ਰਾਤ ਨੂੰ ਵੀ ਜੇ ਐਵੇਂ ਹੁੰਦੇ ਇੱਕ ਟਾਈਮ ਲਾਈਟ ਚੱਲ ਗਈ? ਥੋੜ੍ਹੀ ਜਿਹੀ ਗਰਮੀ ਹੋ ਜੇ ਉਹਦੀ ਪਾਸੇ ਮਰਨ ਲੱਗ ਜਾਂਦੈ।
ਫਿਰ ਬੱਚੇ ਸੋਹਲ ਹੋ ਜਾਂਦੇ ਨੇ ਨਾ ਜੀ।
ਹਾਂਜੀ ਹਾਂ ਇਹਨੂੰ ਤਾਂ ਬਹੁਤ ਜ਼ਿਆਦਾ ਗਰਮੀ ਲੱਗਦੀ?
ਹਾਂ ਭੈਣੇ ਬੱਚੇ ਸੋਹਲ ਹੋ ਜਾਂਦੇ ਨੇ ਵੀ ਸਾਰਾ ਦਿਨ ਠੰਡ ਵਿੱਚ ਰਹਿਣਾ?
ਹਾਂਜੀ ਹਾਂ ਇਹ ਤਾਂ ਗੱਲ ਹੈਗੀ ਹੈ ਜੀ।
ਹਾਂਜੀ।
ਹੁਣ ਤਾਂ ਗਰਮੀ ਦਿਨੋ ਦਿਨ ਵੱਧਦੀ ਹੀ ਜਾ ਰਹੀ ਹੈ, ਘਟਣ ਦੀ ਬਜਾਏ।
ਨਾ ਹੁਣ ਤਾਂ ਅੱਗੇ ਵਧੂਗੀ ਜੀ ਜੀਰੀਆਂ ਲੱਗ ਜਾਣਗੀਆਂ ਹੁਣ।
ਹਾਂਜੀ।
ਗਰਮਾਇਸ ਵਧੀ ਜਾਊਗੀ ਕਿਉਂ ਪਾਣੀ ਤੱਤੇ ਹੋਈ ਜਾਣਗੇ।
ਹਾਂਜੀ ਹਾਂ ਇਹ ਗੱਲ ਤਾਂ ਹੈਗੀ ਹੈ ਹੀ।
ਕਿ ਗਰਮੈਸ਼ ਜ਼ਿਆਦਾ ਹੋ ਜਾਂਦੀ ਹੈ ਉੱਤੇ ਬਾਰਸ਼ ਪੈਣ ਲੱਗ ਜਾਂਦੀ ਹੈ। ਫਿਰ ਪੜਦਾ ਨਿਕਲਦੀ ਹੈ ਧਰਤੀ ਵਾਲੀ।
ਹਾਂਜੀ ਹਾਂ।
ਤੇ ਉਹ ਗਰਮੀ ਨੂੰ ਦੇਖ ਕੇ ਤਾਂ ਹਜੇ ਮੌਸਮ ਫਿਰ ਵੀ ਠੀਕ ਹੈ।
ਹਾਂਜੀ ਹਾਂ ਉਹ ਤਾਂ ਗੱਲ ਸਹੀ ਹੈ ਤੁਹਾਡੀ। ਕਦੇ ਕਦੇ ਲਾ ਲਓ ਬੀ ਤੁਸੀਂ ਬੰ? ਦੜਵਾਈ ਹੋ ਜਾਂਦੀ ਹੈ ਜਦੋਂ ਉਦੋਂ ਬਹੁਤ ਵਧੀਆ ਲੱਗਦਾ ਹੈਗਾ।
ਹਾਂਜੀ ਕੱਲ੍ਹ ਸ਼ਾਮ ਨੂੰ ਹੋ ਗਈ ਸੀ ਜੀ ਮੌਸਮ ਬਹੁਤ ਸੋਹਣਾ ਹੋ ਗਿਆ ਸੀ ਉਦੋਂ।
ਹਾਂਜੀ ਹਾਂ ਉਦੋਂ ਬਹੁਤ ਠੰਡੀ ਹਵਾ ਲੱਗ ਰਹੀ ਸੀਗੀ। ਫੇਰ ਉਦੋਂ ਤਾਂ ਇਹ ਵੀ ਨੀ ਲੱਗਦਾ ਵੀ ਹੁਣ ਗਰਮੀ ਹੈ ਕੀ ਹੈ।
ਨਾ ਜੀ ਲੱਗਦਾ ਨਹੀਂ।
ਪਿਛਲੇ ਚਾਰ? ਜਾਂ ਤਿੰਨ ਦਿਨਾਂ ਦੇ ਵਿੱਚ ਇੰਨੀ ਜ਼ਿਆਦਾ ਹੁਮਸ ਸੀ ਕਿ ਰਾਤ ਨੂੰ ਬਾਹਰ ਬੈਠ? ਬੈਠਣ ਨੂੰ ਵੀ ਜੀਅ ਨੀ ਕਰਦਾ ਸੀ।
ਹਾਂਜੀ, ਹਾਂ
ਐ ਹੁੰਦਾ ਸੀ ਵੀ ਜਾਂ ਪੱਖੇ ਥੱਲੇ ਬੈਠੋ, ਜਾਂ ਏਸੀ ਥੱਲੇ ਬੈਠੋ।
ਹਾਂਜੀ, ਹਾਂ
ਤੁਸੀਂ, ਫਿਰ ਦਿਨ ਦੇ ਵਿੱਚ ਵੀ ਏ ਸੀ ਲਾਉਂਦੇ ਓ? ਜਾਂ ਪੱਖੇ ਨਾਲ ਹੀ ਸਾਰ ਲੈਂਦੇ ਹੋ।
ਤੇ ਆਪਣੀ ਇੱਕ ਬੇਟੀ ਏ ਜੀ ਉਹ ਦੁਪਹਿਰੇ ਨੂੰ ਲਾਉਂਦੀ ਆ, ਏ ਸੀ।
ਅੱਛਾ ਜੀ।
ਦੇਸੀ ਲੋਬੀ ਵਾਲਾ ਬਾਰ, ਖੁੱਲ੍ਹਾ ਰੱਖ ਲੈਦੇ ਹਾਂ।
ਹਾਂਜੀ, ਹਾਂਜੀ।
ਸਾਡੇ ਦੋ, ਅੰਦਰ ਏਸੀ ਨੇ ਨਾ ਤੇ ਅਸੀਂ ਮੈਂ ਤਾਂ ਫਿਰ, ਥੋੜ੍ਹਾ ਜਿਹਾ ਪੱਖੇ ਥੱਲੇ ਰਹਿ ਕੇ ਰਾਹਿ ਜੀ ਆਏ।
ਅੱਛਾ ਜੀ, ਅੱਛਾ ਚਲੋ ਵਧੀਆ ਹੈਗਾ।
ਹਾਂ, ਗੁੜੀਆ ਏ ਸੀ ਚ ਰੇਂਦੀ ਹੈ।
ਹਾਂਜੀ, ਹਾਂਜੀ।
ਮੈਂ, ਫਿਰ ਉਹ ਬਾਹਰ ਖੁੱਲ੍ਹੇ ਕਰਕੇ ਨਾ ਸਾਰੇ 'ਚ ਠੰਡ ਹੋ ਜਾਂਦੀ ਹੈ ਕੋਠੀ 'ਚ।
ਜੀ ਹਾਂ, ਫੇਰ ਤਾਂ ਹੈਗਾ ਗਾਲ।
ਹਾਂ, ਵੀ ਠੰਡੀ ਹਵਾ ਮਾਰਦੇ ਨੇ ਨਾ ਪੱਖੇ ਤੇ ਅਸੀਂ ਜਿਹੜੇ? ਸਾਡੇ ਮੇਨ ਗੇਟ ਨੇ ਜੀ, ਦੋ ਕੋਠੀ ਵਾਲੇ।
ਹਾਂਜੀ, ਹਾਂਜੀ।
ਉਹਨਾਂ ਨੂੰ ਅਸੀਂ ਬੰਦ ਕਰ ਲੈ ਰਹੇ ਹਾਂ, ਦਸ ਵਜੇ ਤੋਂ ਬਾਅਦ।
ਅੱਛਾ, ਫੇਰ ਹਾਂਜੀ ਅੰਦਰ ਆਪ ਹੀ ਠੰਡਾ ਰਹਿੰਦਾ ਹੈਗਾ।
ਹਾਂ, ਜੇ ਕਿਸੇ ਨੇ ਬਾਹਰ ਜਾਣਾ ਤਾਂ ਭੇੜ ਕੇ ਜਾਣਾ, ਜੇ ਆਉਣਾ ਤਾਂ ਵੀ ਭੇੜਨਾ।
ਹਾਂਜੀ, ਹਾਂ।
ਅਤੇ ਜਦ ਸਾਨੂੰ ਐਵੇਂ ਹੋਣਾ, ਵੀ ਹੁਣ ਸੋਣਾ
ਹਾਂਜੀ।
ਤਾਂ ਅਸੀਂ, ਆਪਦੀਆਂ ਕੁੰਡੀਆਂ ਲਾ ਲੈਂਦੇ ਜੀ।
ਬਹੁਤ ਵਧੀਆ, ਨਹੀਂ ਬਹੁਤ ਵਧੀਆ ਹੀ ਫਿਰ ਨਾਲੇ ਤੱਕ ਤਾਂ ਕਮਰੇ ਠੰਡੇ ਰਹਿੰਦੇ ਨੇ, ਅੰਦਰ ਗਰਮੈਸ਼ ਨਹੀਂ ਆਉਂਦੀ ਹੈਗੀ।
ਹਾਂਜੀ।
ਸ਼ਾਮ ਤੱਕ, ਫਿਰ ਵਧੀਆ ਰਹਿੰਦਾ ਹੈਗਾ।
ਹਾਂਜੀ, ਅੰਦਰ ਠੰਡ ਵਧੀਆ ਰਹਿੰਦੀ ਹੈ ਨਾਲੇ ਫੇਰ ਆਪਾਂ ਨੂੰ ਕੋਈ ਖ਼ਤਰੇ ਵਾਲੀ ਗੱਲ ਨੀ। ਰਹਿੰਦੀ ਜੀ, ਵੀ ਕੋਈ ਦੁਪਹਿਰੇ ਨੂੰ ਅੰਦਰ ਵੜ ਜੂਗਾ।
ਹਾਂਜੀ, ਹਾਂ।
ਬਿਣ ਪੁੱਛੇ, ਅਗਲਾ ਆਊਗਾ ਤੇ ਅਗਲਾ ਕੁੰਡੀ ਖਲਾਊਗਾ।
ਹਾਂਜੀ ਹਾਂ, ਇਹ ਗੱਲ ਤਾਂ ਹੈਗੀ ਆ।
ਹਾਂ।
ਅਸੀਂ ਤਾਂ ਆਪ ਆਪਣੇ ਰੂਮ ਹੈ ਜਿਹੜਾ ਸਾਡਾ ਉੱਪਰ, ਉਹਦਾ ਸਾਰਾ ਦਿਨ ਗੇਟ ਬੰਦ ਰੱਖ ਦਿਆਂਗੇ।
ਅੱਛਾ ਜੀ।
ਉਹ ਸਾਡੇ ਸਾਰੇ ਕਮਰਿਆਂ ਨਾਲੋਂ, ਹੈਗਾ ਵੀ ਠੰਡਾ ਰਹਿੰਦਾ ਹੈਗਾ ਹੁਣਾ।
ਫੇਰ, ਉਹ ਬੰਦ ਰਹਿੰਦਾ ਜੀ ਨਾ ਤਾਂ ਕਰਕੇ ਠੰਡਾ ਰਹਿੰਦਾ।
ਹਾਂਜੀ, ਹਾਂ ਕਿਉਂਕਿ ਫਿਰ ਅਸੀਂ ਦਿਨੇ ਤਾਂ ਏ ਸੀ ਲਾਉਂਦੇ ਨਹੀਂ ਹੈਗੇ।
ਅੱਛਾ ਜੀ।
ਹਾਂਜੀ, ਅਸੀਂ ਸਿਰਫ਼ ਰਾਤ -ਰਾਤ ਨੂੰ ਹੀ ਲਾਉਂਦੇ ਆਗੇ।
ਅੱਛਾ ਜੀ।
ਦਿਨੇ ਤਾ ਸਿਰਫ਼, ਅਸੀਂ ਪੱਖੇ ਹੀ ਚਲਾਉਂਦੇ ਹੈਗੇ।
ਅੱਛਾ ਜੀ।
ਹਾਂਜੀ। ਪਰ, ਐਵੇਂ ਹੈ ਵੀ ਜਦੋਂ ਬਾਹਰ ਠੰਢ ਹੁੰਦੀ ਹੈ ਤਾਂ ਫਿਰ ਅੰਦਰ ਬਹੁਤ ਗਰਮੀ ਹੋ ਜਾਂਦੀ ਹੈਗੀ।
ਹਾਂਜੀ, ਹਾਂ ਫੇਰ ਅੰਦਰ ਗੈਰਮਾਇਸ ਹੋ ਜਾਂਦੇ ਜੀ, ਦੁਬਾਰੇ।
ਹਾਂਜੀ, ਹਾਂ। ਦੂਜੀ ਗੱਲ ਇਹ ਵੀ ਹੈ, ਗਰਮੀ ਦੇ ਮੌਸਮ ਦੇ ਵਿੱਚ ਆਉਣਾ ਜਾਣਾ ਬਹੁਤ ਔਖਾ ਹੁੰਦਾ ਹੇਗਾ।
ਬਹੁਤ ਹੀ ਬਹੁਤਾ।
ਹਾਂਜੀ, ਗਰਮੀ ਦਾ ਮੌਸਮ ਤਾਂ ਜਮਾ ਵੀ ਨੀ ਵਧੀ ਵਧੀਆ ਲੱਗਦਾ ਹੈਗਾ ਬਸ ਸਾਰਾ ਦਿਨ ਪਸੀਨਾ-ਪਸੀਨਾ।
ਹਾਂਜੀ ਹਾਂ ਇਹ ਤਾਂ ਹੈ।
ਵੀ ਲਾ ਲੋ ਆਪਾਂ ਹਾਂਜੀ ਹਾਂ। ਕਿਉਂਕਿ ਹੁਣ ਏ ਸੀ ਲੱਗ ਰਹੇ ਨੇ ਜੇੜੇ ਵੀ ਗਰਮੈਸ਼ ਈ ਪੈਦਾ ਕਰਦੇ ਨੇਗੇ
ਹਾਂਜੀ ਹਾਂ ਫੇਰ ਇਹ ਤੱਤੀ ਹਵਾ ਮਾਰਦੇ ਨੇ ਨਾ ਜੀ।
ਹਾਂਜੀ ਹਾਂ।
ਅਤੇ ਜਦ ਏਸੀ ਲੱਗ ਜਾਂਦੇ ਨੇ ਤਾਂ ਫਿਰ ਆਪਣੇ ਪੱਖੇ ਵੀ ਘੱਟ ਚੱਲਦੇ ਨੇ।
ਹਾਂਜੀ ਹਾਂ ਫ਼ਰਕ ਤਾਂ ਪੈਂਦਾ ਗਾ ਜੀ।
ਹਾਂਜੀ ਫੇਰ ਏਸੀ ਸਾਰੀ ਲੈਟ ਖਿੱਚ ਲੈਂਦੇ ਨੇ ਨਾ
ਹਾਂਜੀ-ਹਾਂਜੀ।
ਤਾਂ ਕਰਕੇ ਫੇਰ ਆਪਣੇ ਪੱਖੇ ਵੀ ਘੱਟ ਚੱਲਦੇ ਨੇ।
ਜੀ ਹਾਂ ਏਤਾਂ ਬਹੁਤ ਫ਼ਰਕ ਏ।
ਹਾਂਜੀ।
ਫਿਰ ਨਾਲ-ਨਾਲ ਤਾਂ ਬੰਦੇ ਨੂੰ ਬਹੁਤ ਬਿਮਾਰੀਆਂ ਜੀਆਂ ਲੱਗ ਜਾਂਦੀਆਂ ਨੇ ਜਿਵੇਂ ਗਰਮੀ ਲੱਗ ਜਾਂਦੀ ਐ ਟੱਟੀਆਂ ਲੱਗ ਜਾਂਦੀਆਂ ਨੇ।
ਹਾਂਜੀ ਉਲਟੀਆਂ ਵੀ ਲੱਗ ਜਾਂਦੀਆਂ ਨੇ ਗਰਮੀ ਨਾਲ ਹਾਂਜੀ। ਵੀ ਹਾਂ।
ਬਹੁਤ ਔਖਾ ਗਰਮੀ ਦੇ ਵਿੱਚ ਤਾਂ ਬੱਚਿਆਂ ਲਈ ਹੋਰ ਵੀ ਔਖਾ ਹੋ ਜਾਂਦਾ ਹੈਗਾ।
ਹੋਰ ਫਿਰ ਆਪਾਂ ਕਿੱਧਰੇ ਆ ਜਾ ਵੀ ਨੀ ਸਕਦੇ ਜੀ।
ਹਾਂਜੀ ਹਾਂ ਨਾਲੇ ਬੱਚੇ ਟਿੱਕ ਕੇ ਨਹੀਂ ਬਹਿਦੇ ਹੈਗੇ ਅੰਦਰ
ਹਾਂਜੀ ਹਾਂ ਬੱਚਿਆਂ ਨੂੰ ਤਾਂ ਕੀ ਪਤਾ ਹੁਣ ਬੱਚੇ ਤਾਂ ਕਹਿ ਦਿੰਦੇ ਨੇ ਬਾਹਰੇ ਲੈ ਕੇ ਚੱਲੋ।
ਹੁਣ ਸਾਡੇ ਬੱਚੇ ਆਏ ਹੋਏ ਨੇ ਉਹ ਲਾ ਲੋ ਵੀ ਤੁਸੀਂ ਬਾਹਰ ਹੀ ਫਿਰੀ ਜਾਂਦੇ ਨੇ ਕਦੇ ਅੰਦਰ ਆ ਗੇ ਕਦੇ ਬਾਹਰ ਚੱਲਗੇ
ਅੱਛਾ ਜੀ।
ਐਵੇਂ ਈ ਫਿਰੀ ਜਾਂਦੇ ਨੇ ਹੈਗੇ।
ਫੇਰ
ਸਾਨੂੰ ਐਵੇਂ ਹੁੰਦਾ ਕਿ ਗਰਮੀ ਦੇ ਵਿੱਚ ਬੱਚੇ ਬਿਮਾਰ ਨਾ ਹੋ ਜਾਣ।
ਹੋ ਜਾਂਦਾ ਜੇ ਆਪਾਂ ਨੂੰ ਐਂ ਹੁੰਦਾ ਨਾ ਕਈ ਵਾਰੀ ਵੀ ਲਾਂਬੇ ਵਾਲੀ ਗੱਲ ਨਾ ਹੋ ਜੇ ਆਪਾਂ ਨੂੰ
ਫੇਰ ਓ ਐਂ ਕਹਿ ਦਿੰਦੇ ਵੀ ਨਈ ਨਾਨਕੇ ਗਏ ਸੀ ਉੱਥੋਂ ਬਿਮਾਰ ਹੋ ਕੇ ਆ ਗਏ ਤੁਸੀਂ ਪਤਾ ਨੀ ਥੋਡੀ ਸਾਂਭ ਸੰਵਾਲ ਨਹੀਂ ਕੀਤੀ ਹੈਗੀ। ਪਰ ਬੱਚਿਆਂ ਨੂੰ ਕੌਣ ਸਮਝਾਵੇ।
ਬੱਚਿਆਂ ਨੂੰ ਗਰਮੀ ਲੱਗਦੀ ਨੀ ਜੀ ਬੱਚਿਆਂ ਨੂੰ ਤਾਂ ਖੇਡਣ ਚ ਮਸਤੀ ਹੋਈ ਰਹਿੰਦੇ ਨੇ।
ਹਾਂਜੀ ਹਾਂ ਬੱਚਿਆਂ ਨੂੰ ਤਾਂ ਖੇਡਣ ਤੱਕ ਹੀ ਮਤਲਬ ਹੁੰਦਾ ਹੈਗਾ ਗਰਮੀ ਦਾ ਨੀ ਹੈਗਾ।
ਤਾਂ ਈ ਤਾਂ ਕਹਿੰਦੇ ਜੀ ਬੱਚਿਆਂ ਨੂੰ ਗਰਮੀ ਲੱਗਦੀ ਕੋਈ ਨਹੀਂ।
ਹਾਂ ਕੋਈ ਓ ਬੱਚਾ ਕਰਦਾ ਜਿਵੇਂ ਸਾਡਾ ਬੱਚਾ ਵੀ ਲਾ ਲਓ ਗਰਮੀ ਚ ਪੂਰਾ ਇਰੀ ਕੇਟ ਹੋ ਜਾਂਦਾ ਰੋਂਦਾ।
ਹਾਂਜੀ ਇਹ ਥੋੜਾ ਜਿਆ ਹਜੇ ਬੇਸਮਝ ਐ ਏਨੂੰ ਖੇਡਣ ਦਾ ਨੀ ਪਤਾ ਹੋਣਾ ਹਜੇ
ਹਾਂਜੀ ਹਾਂ ਏ ਗੱਲ ਤਾਂ ਹੈਗੀ ਐ ਥੋਡੀ
ਹਾਂ ਜੇੜੇ ਬੱਚੇ ਸਾਈਕਲੀਆਂ ਨਾਲ ਹੁਣ ਵੱਡੇ ਹੋ ਗਏ ਨੇ
ਹਾਂਜੀ ਹਾਂ ਓ ਧੁੱਪ ਚ ਐਮੇ ਫਿਰੀ ਜਾਂਦੇ ਨੇਗੇੇ। ਹਾਂਜੀ।
ਕਿਉਂ ਓਨਾਂ ਨੂੰ ਮਸਾਂ ਮੌਕਾ ਮਿਲਦਾ ਐ ਛੁੱਟੀਆਂ ਤੋਂ
ਜੀ ਹਾਂ ਏ ਤਾਂ ਗੱਲ ਸਹੀ ਐ ਮੈਮ ਥੋਡੀ।
ਹਾਂ ਖੇਡਣ ਦਾ ਉਨਾਂ ਨੂੰ ਇਹੀ ਲਾਲਚ ਰੈਂਦਾ ਬੱਚਿਆਂ ਨੂੰ ਵੀ ਸੁੱਖ ਛੁੱਟੀਆਂ ਹੋਈਆਂ ਨੇ ਤਾਂ ਆਪਾਂ ਖੇਡੀਏ ਹਾਂ ਵੀ ਆਪਾਂ ਖੇਡੀਏ
ਹਾਂਜੀ ਹਾਂ ਚਲੋ ਠੀਕ ਐ ਮੈਮ ਦੁਬਾਰਾ ਕੌਲ ਕਰਦੇ ਆਂ ਜੀ।
ਠੀਕ ਹੈ, ਜੀ ਠੀਕ,